ਹਾਂਜੀ।
ਸਤਿ ਸ਼੍ਰੀ ਅਕਾਲ ਜੀ ਹੋਰ ਜੀ ਠੀਕ ਓ?
ਹਾਂਜੀ ਠੀਕ ਠਾਕ ਤੁਸੀਂ ਸੁਣਾਓ?
ਵਧੀਆ ਜੀ ਵਧੀਆ।
ਹੋਰ ਕੀ ਕਰਦੇ ਪਏ ਓ।
ਕੁਛ ਨੀ ਜੀ ਬਸ ਰੋਟੀ ਰੋਟੀ ਖਾ ਕੇ ਬੈਠੇ ਐ।
ਠੀਕ ਐ ਜੀ ਘੁੰਮਣ ਨੀ ਗਏ ਕਿਤੇ ਛੁੱਟੀਆਂ 'ਚ।
ਬਸ ਜਿੱਥੇ ਘੁੰਮਣ ਗਏ ਸੀ ਆ ਗਿਆ ਉੱਥੋਂ।
ਠੀਕ ਐ ਜੀ ਵਧੀਆ ਰਿਆ ਫਿਰ ਘੁੰਮਣਾ ਫਿਰਨਾ।
ਹਾਂ, ਘੁੰਮਣਾ ਫਿਰਨ ਵਧੀਆ ਰਿਆ ਬਾਕੀ ਗਰਮੀ ਬੜੀ ਹੋਈ।
ਗਰਮੀ ਤਾਂ ਹੈ ਜੀ ਜਿੱਥੇ ਮਰਜ਼ੀ ਚਲੇ ਜਾਓ ਤੁਸੀਂ ਗਰਮੀ ਤਾਂ ਬੋਤ ਜ਼ਿਆਦਾ।
ਹਾਂਜੀ ਹਾਂਜੀ।
ਹੋਰ ਦੱਸੋ ਆਪਣਾ ਕੋਈ? ਆਪਣਾ ਕੋਈ ਡਰੀਮ ਵਗੈਰਾ ਜੋ ਪੂਰਾ ਕਰਨਾ ਅਜੇ?
ਹਾਂ ਡਰੀਮ ਤੇ ਹੈਗਾ।
ਕੀ ਡਰੀਮ ਐ ਤੁਹਾਡਾ?
ਜਿਵੇਂ ਆਸ ਪਾਸ ਦਾ ਜਿਵੇਂ ਯਾਰ ਦੋਸਤ ਮਾਹੌਲ ਹੈਗਾ। ਜਿਹੜਾ ਇੰਟਰਸਟ ਵੀ ਹੈਗਾ ਓ ਟਰੇਡਿੰਗ ਟਰੂਡਿੰਗ ਦਾ ਹੈਗਾ।
ਅੱਛਾ ਜੀ।
ਹਾਂਜੀ, ਜਿਵੇਂ ਟਰੇਡਿੰਗ ਬਿਜਨਸ ਕਰਨਾ।
ਅੱਛਾ, ਕ੍ਰਿਸਮਸ ਵਗੈਰਾ ਚਲੋ ਵਧੀਆ।
ਤੁਸੀਂ ਤੁਹਾਡਾ ਹੈ ਕੋਈ ਡਰੀਮ ਡਰੂਮ।
ਮੇਰਾ ਡਰੀਮ ਸੀਗਾ ਇੱਕ ਮੈਨੂੰ ਸ਼ੌਂਕ ਸੀ ਸ਼ੁਰੂ ਤੋਂ ਵੀ ਮੈਂ ਪੁਲਿਸ ਦੇ ਵਿੱਚ ਭਰਤੀ ਹੋਣਾ ਸੀ।
ਬਸ ਓ ਮੇਰਾ ਸ਼ੌਕ ਪੂਰਾ ਨੀ ਹੋ ਪਾਇਆ।
ਕਿਓ?
ਬਸ ਪੇਰੈਂਟਸ ਕਿਸੇ ਵੇਲੇ ਨੀ ਵੀ ਮੰਨਦੇ। ਕੋਈ ਜੋਬ ਓਨਾਂ ਨੂੰ ਨੀ ਵੀ ਅੱਛੀ ਲੱਗਦੀ ਪਰ ਮੇਰਾ ਸ਼ੁਰੂ ਤੋਂ ਬੜਾ ਮਨ ਸੀ। ਓਦਾਂ ਕਾਰਨ ਸੀ ਕਿ ਮੇਰੀ ਹਾਈਟ ਵਗੈਰਾ ਅੱਛੀ ਐ। ਮੇਰੇ ਅਗਰ ਘਰ ਕੋਈ ਵੀ ਗੈਸਟ ਆਂਦਾ ਸੀ ਨਾ, ਓ ਮੈਨੂੰ ਇਹੀ ਸਲਾਹ ਦਿੰਦਾ ਸੀ ਵੀ ਤੇਰੀ ਹਾਈਟ ਬੜੀ ਅੱਛੀ ਐ ਤੂੰ ਨਾ ਆਪਣਾ ਪੁਲਿਸ ਦੀ ਭਰਤੀ ਜ਼ਰੂਰ ਭਰੀ। ਪਰ। ਕੋਸ਼ਿਸ਼ ਕਿ ਘਰਦੇ ਹੀ ਨਹੀਂ ਮੰਨੇ ਪਹਿਲੇ ਪੇਰੈਂਟਸ ਤੋਂ ਥੋੜ੍ਹਾ ਬਿਨਾਂ ਪੁੱਛੇ ਤੇ ਨੀ ਭਰ ਸਕ ਸਕਦੇ ਨਾ ਅਸੀਂ
ਅੱਛਾ, ਪੇਰੈਂਟਸ ਨੇ ਫ਼ੇਰ ਮਨਾਂ ਕਰਤਾ।
ਹਾਂਜੀ ਓ ਕੋਈ ਜੋਬ ਉਹ ਚੰਗੀ ਸਮਝਦੇ ਨੇਂ। ਕਈ ਜੋਬ ਨਹੀਂ ਅੱਛੀ ਲੱਗਦੀ ਉਹਨਾਂ ਨੂੰ ਇਹ ਵੀ ਰੀਜ਼ਨ ਹੁੰਦਾਂ ਨਾ।
ਹਾਂ ਗਰ ਵਾਲਿਆਂ ਦੀ ਗੱਲ ਤੇ ਫਿਰ ਮੰਨਨੀ ਪੈਂਦੀ ਏ।
ਬਿਲਕੁਲ- ਬਿਲਕੁਲ ਉਹਨਾਂ ਦੀ ਗੱਲ ਤੇ ਮੰਣਨੀ ਪੈਂਦੀ ਏ ਫਿਰ ਉਹਨਾਂ ਨੇ, ਬਸ ਜੀ ਐਹੀ। ਐਹ ਡਰੀਮ ਸੀਗਾ ਬਸ, ਐਹ ਡਰੀਮ ਪੂਰਾਂ ਨੀਂ ਹੋਇਆਂ। ਬਾਕੀ ਜਿਹੜੇ ਸ਼ੌਕ ਰਹਿ ਗਏ ਸੀ ਉਹ ਅੱਗੇ ਆ ਕੇ ਹੁਣ ਹਸਬੈਂਡ ਪੂਰੇ ਕਰਨਗੇ।
ਹਾਂ ਐਹ ਤੇ ਹੈ।
ਬਸ ਮਾਂ ਪਿਓ ਦੇ ਘਰ ਐਹ ਡਰੀਮ ਸੀ ਵੀ ਮੈਂ ਹਜੇ ਜਿੰਨੀਂ ਦੇਰ ਤੱਕ ਕਵਾਰੀ ਆ, ਮੈਂ ਪੁਲਿਸ ਦੀ ਭਰਤੀ ਕਰਨੀ ਆ, ਮੈਂ ਪੁਲਿਸ ਚ ਭਰਤੀ ਹੋਣਾਂ ਏਂ। ਉਹਨਾਂ ਨੇ ਕਿਹਾ ਕਿ ਨਹੀਂ ਜੀ ਆਪਣੇ ਸਾਡੀ ਫੈਮਲੀ 'ਚ ਐਹ ਚੀਜ਼ ਨੀ ਅੱਛੀ ਸਮਝਣਗੇ ਬਈ ਕੁੜੀ ਪੁਲਿਸ 'ਚ ਭਰਤੀ ਹੋਵੇਂ। ਆਪਾਂ ਕਿਹਾਂ ਚਲੋ ਠੀਕ ਐ ਜੀ।
ਹਾਂ ਹੁੰਦਾ ਐ, ਆਪਣੀਂ -ਆਪਣੀਂ ਸੋਚ ਹੁੰਦੀ ਐ ਜੀ ਵੇਖੋ।
ਜੇ ਹੁਣ ਮੇਰੇ ਬ੍ਰਦਰ ਐ ਦੇਖੋਂ ਉਹਨਾਂ ਨੂੰ ਉਹਦੇ ਮਗਰ ਵੀ ਮੈਂ ਪਈ ਹੋਈ ਆਂ, ਬਈ ਚੱਲ ਤੇਰੀ ਹਾਈਟ ਪੰਜ ਫੁੱਟ ਸੱਤ ਇੰਚ ਐ, ਤੂੰ ਭਰਤੀ ਹੋ ਐਹੋ ਜਿਹੀ ਤੇ ਹਾਈਟ ਲੱਭਦੇ ਨੇਂ ਪੁਲਿਸ ਦੇ ਵਿੱਚ ਤੇ
ਹਾਂ ਐਹ ਤੇ ਹੈਗੇ ਨੇਂ।
ਸਲਿੱਮ ਵਗ਼ੈਰਾ ਵੀ ਐ, ਔਰ ਉਹਨੂੰ ਮੈਂ ਤਾਂ ਕਹਿੰਨੀ ਆ ਬਈ ਭਾਰ ਦੇਖੋਂ ਹੁਣ ਉਹਦੀ ਮਰਜ਼ੀ ਐ।।
ਮੇਰੀ ਵੀ ਏਨੀ ਹੈਗੀ ਏ ਪੰਜ ਫੁੱਟ ਅੱਠ ਤੇ ਨੌਂ।
ਬਸ ਚਲੋਂ ਐਹ ਵੀ ਅੱਛੀ ਹੈਗੀ ਐ ਜੋਬ ਵੈਸੇ ਇਹਦੇ ਵਿੱਚ ਜ਼ਰੂਰ ਭਰਤੀ ਹੋਵੋਂ।
ਪਰ ਨਾ ਗੱਲ ਪਤਾ ਕੀ ਐ, ਇਹ ਨਾ ਇੱਕ ਤਾਂ ਟੈਮ ਮੰਗਦੀ ਏ।
ਟਾਇਮ ਤੇ ਚਾਹੀਂਦਾ ਸਵੇਰੇ ਆਪਣਾਂ, ਹੋਰ ਤੇ ਕੁੱਛ ਨੀਂ ਚਾਹੀਂਦਾ।
ਨਹੀਂ ਉੱਤੋਂ ਕ ਕੀ ਕਹਿੰਦੇ ਨੇ ਥੋੜ੍ਹੀ ਜਾਣਕਾਰੀ ਹੋਣੀ ਚਾਹੀਦੀ ਏ।
ਜਾਣਕਾਰੀ ਤਾਂ ਚਲੋ ਹੈ ਈ, ਚਲੋਂ ਬਾਂਕੀ ਟੈਸਟ ਵਗ਼ੈਰਾ ਦਿਓ ਕਲੀਅਰ ਕਰੋਂ। ਮੇਨ ਤਾਂ ਐਹ ਹੁੰਦਾਂ ਕਿ ਉਹਦੇ ਵਿੱਚ ਦੌੜ ਵਗ਼ੈਰਾ ਚਾਹੀਂਦੀ ਐ ਅੱਛੀ
ਫਿਜ਼ੀਕਲ ਸਟਰ੍ਰੋਂਗ।
ਹਾਂਜੀ ਦੌੜ ਵਗ਼ੈਰਾ ਚਾਹੀਂਦੀ ਐ, ਹਾਈਟ ਵਗ਼ੈਰਾ ਅੱਛੀ ਹੋਣੀ ਚਾਹੀਂਦੀ ਐ। ਤੇ ਹੋਰ ਤੇ ਕੋਈ ਦਿੱਕਤ ਨੀਂ ਹੁੰਦੀਂ ਬਾਂਕੀ ਭਰਤੀ ਭਰੋ ਉਹ ਭਰਿਆ ਕਰੋ ਭਰਤੀ ਵਗ਼ੈਰਾ। ਜਦੋਂ ਆਣੀ ਆ, ਉਦੋਂ ਕਿਸ਼ਮਤ ਦਾ ਕੁੱਛ ਪਤਾਂ ਨੀ ਲੱਗਦਾ।
ਸ਼ੁਰੂ- ਸ਼ੁਰੂ 'ਚ ਫ਼ਿਰ ਛੋਟੀ ਪੋਸਟ ਤੋਂ ਉੱਤੇ ਵੱਡੀ- ਵੱਡੀ ਹੁੰਦੀਂ -ਹੁੰਦੀਂ ਪ੍ਰਮੋਸ਼ਨ ਹੁੰਦੀ -ਹੁੰਦੀ ਫਿਰ
ਬੂੰਦ -ਬੂੰਦ ਨਾਲ ਹੀ ਸਾਗਰ ਭਰਦਾ ਐ ਤੇ ਇਸ ਕਰਕੇ ਜੋ ਛੋਟੀ ਜੋਬ ਐ ਕੱਲ ਨੂੰ ਵੱਡੀ ਉਚੀ- ਉੱਚੀ ਸੀਟ ਤੇ ਐਵੇਂ ਮਿਲ਼ਦੀ ਐ। ਬਿਲਕੁਲ ਜੀ ਹੁਣ ਨੌਕਰੀ ਕਰਦੇ ਐ ਤੇ ਵੀ ਪਹਿਲੇ ਪੰਜ ਹਜ਼ਾਰ ਸੈਲਰੀ ਹੁੰਦੀ ਆ‌ ਹੌਲੀ- ਹੌਲੀ ਪ੍ਰਮੋਸ਼ਨ ਹੁੰਦੀ ਆ, ਦੋ ਹਜ਼ਾਰ ਵੱਧਦਾ ਫਿਰ ਦੋ ਹਜ਼ਾਰ ਵੱਧਦਾ।
ਬਿਲਕੁਲ ਜੇ ਅਸੀਂ ਕਹੀਏ ਜੀ ਬਿਲਕੁਲ ਹੀ ਸਾਨੂੰ ਸਟਾਰਟਿੰਗ ਹੀ ਉਹ ਪੰਜਾਹ ਹਜ਼ਾਰ ਰੁਪਏ ਤਨਖਾਹ ਦੇਦੇ ਨੇ ਏਦਾਂ ਤਾਂ ਹੋ ਨੀਂ ਸਕਦਾਂ ਨਾ
ਹਾਂ, ਐਹ ਤੇ ਹੈਂ ਈ।
ਹੋਰ ਦੱਸੋ। ਨਹੀਂ ਕੋਈ ਘੁੰਮਣ- ਫਿਰਨ ਦੀ ਜਗਾਂ ਜਿਹੜੀ ਸਭ ਤੋਂ ਜ਼ਿਆਦਾ ਪਸੰਦ ਹੋਏ, ਮੈਂ ਕਿਆ
ਸਾਨੂੰ, ਅਸੀਂ ਸਾਨੂੰ ਤਾਂ ਸ਼ੁਰੂ ਤੋਂ ਹੀ ਦੇਖੋ ਸ਼ੁਰੂ ਤੋਂ ਹੀ ਇੱਕ ਹੀ ਜਗ੍ਹਾ ਹੈਗੀ ਪਸੰਦ ਗੋਲਡਨ ਟੈਂਪਲ ਜਾਂਦੇ ਆ। ਦਰਬਾਰ ਸੈਬ। ਹਾਂਜੀ ਜੇੜਾ ਉੱਥੇ ਦਾ ਨਜ਼ਾਰਾ ਹੈਗਾ ਨਾ ਉਹ ਕਿੱਥੇ ਨੀ ਹੈਗਾ।
ਬਿਲਕੁਲ ਜੀ ਓ ਤੇ ਇੱਕ
ਸਕੂਨ ਹੈਗਾ ਉੱਥੇ ਏਕ-ਏਕ ਉੱਥੇ ਨਾ ਏਕ ਅਲੱਗ ਈ ਸੁਕੂਨ ਏ।
ਸੁਕੂਨ ਤੇ ਹੈਗਾ ਈ ਏ ਉੱਥੇ ਦੇਖੋ ਇੰਨੇ ਸਰਦਾਰ ਲੋਗ ਨੀ ਮਿਲਣਗੇ ਜਿੰਨੇ ਤਾਨੂੰ ਉੱਥੇ ਹਿੰਦੂ ਲੋਗ ਮਿਲਨਗੇ।
ਹਾਂ
ਸ਼ਰਧਾ ਵਾਲੇ ਹੁੰਦੇ ਨੇ ਅਸੀਂ ਲੋਗ ਹਜੇ ਕਾਟ ਜਾਂਨੇ ਆ ਸਰਦਾਰ। ਹੁ ਹਿੰਦੂ ਲੋਗ ਸਭ ਤੋਂ ਜ਼ਾਦਾ ਸ਼ਰਧਾ ਲੈ ਕੇ ਗੁਰਦੁਆਰੇ ਚ ਜਾਂਦੇ ਨੇ। ਹਜੇ ਸਾਡੇ ਮਨ ਵਿੱ ਚ ਸਰਦਾਰਾਂ ਦੇ ਮਨ ਵਿੱਚ ਬੜੇ ਜ਼ਾਦਾ ਭੇਦਭਾਵ ਨੇ ਬਈ ਅਸੀਂ ਮੰਦਰਾਂ ਦੇ ਵਿੱ ਚ ਨੀ ਜਾਨਾ ਅਸੀਂ ਸਰਦਾਰ ਹੁੰਨੇ ਆ।
ਹਾਂ
ਅਤੇ ਉਨਾਂ ਦੇ ਵਿੱਚ ਏ ਚੀਜ਼ ਬਿਲਕੁਲ ਨੀ ਹੁੰਦੀ।
ਹਾਂ ਉ ਤੇ ਜਾਂਨੇ ਆ ਹਰ-ਹਰ ਪਾਸੇ ਦਰਗਾਹ ਤੇ ਚਲੇ ਗਏ ਨਕੋਦਰ ਚਲੇ ਗਏ ਗੋਲਡ ਟੈਂਪਲ ਮੰਦਿਰ।
ਅੰਗਰੇਜ਼ ਈ ਦੇਖ ਲੋ ਕਿੰਨਾ ਅੰਗਰੇਜ਼ ਹੁੰਦਾ ਆਪਨੇ ਦਰਬਾਰ ਸਾ
ਹਾਂ ਅੰਗਰੇਜ਼ ਵਿੰਦਾਵਨ ਆਂਦਾ।
ਹਾਂਜੀ ਹਰ ਜਗਾ ਘੁੰਮ ਕੇ ਆਂਦੇ ਨੇ ਅੰਗਰੇਜ਼ ਤੇ ਹਰ ਜਗਾ ਪੌਂਚੇ ਹੁੰਦੇ ਨੇ ਵੈਸੇ ਵੀ।
ਹਾਂ ਜਿੱਥੇ ਮਰਜੀ ਵੇਖ ਲੋ ਬਾਗਾ ਬੋਡਰ ਦਿੱਲੀ-ਦਿੱਲੀ ਉੱਥੇ ਲਾਲ ਕਿਲ੍ਹਾ ਹੈਗਾ।
ਬਾਗਾ ਬਾਰਡਰ ਵੀ ਬੜਾ ਅੰਗਰੇਜ਼ ਹੁੰਦਾ। ਹੋਰ ਵੀ ਬੋਤ ਜਗਾ ਨੇ ਵੇਖਣ ਵਾਲਿਆ ਅੰਮ੍ਰਿਤਸਰ ਚ ਬਾਕੀ ਵਈ ਅੰਮ੍ਰਿਤਸਰ ਚ ਜਗਾ ਵੇਖਨਿਆ ਤੇ ਖੁੱਲ੍ਹਾ ਟਾਈਮ ਲੈ ਕੇ ਜਾਏ ਬੰਦਾ ਫੇਰ ਦੇਖਿਆ ਜਾ ਸਕ ਦਾ ਹਾਂਜੀ।
ਘੱਟ ਤੋਂ ਘੱਟ ਤਿੰਨ-ਚਾਰ ਦਿਨ।
ਹਾਂ ਤਿੰਨ-ਚਾਰ ਦਿਨ ਤੇ ਚਾਈਦੇ ਈ ਏ ਬਿਲਕੁਲ ਔਰ ਮੌਸਮ ਵੀ ਠੀਕ ਹੋਏ ਫੇਰ ਈ ਘੁੰਮਨ ਦਾ ਮਜ਼ਾ ਆਂਦਾ ਉੱਥੇ ਤੇ।
ਨਾ ਜਾ ਸਰਦੀ ਹੋਵੇ ਦੇਖੋ ਜਾਂ ਸਰਦੀ ਹੁੰਦੀ ਏ ਤੇ ਬੰਦਾ ਠੀਠੁਠਦਾ ਰੇਂਦਾ।
ਸਰਦੀ ਫੇਰ ਕੱਟੀ ਜਾਂਦੀ ਏ ਕਿਉਂਕਿ ਥੋੜ੍ਹੀ ਬੋਤੀ ਧੁੱਪ ਵਗੈਰਾ ਚੜ ਜਾਂਦੀ ਏ ਤੇ। ਗਰਮੀ ਇਚ ਤੇ ਬੋਤ ਦਿੱਕਤ ਹੁੰਦੀ ਏ ਉਥੇ।
ਹਾਂ ਗਰਮੀ ਚ ਬੋਤ ਹੀ ਖੱਜਲ ਖੂਆਰੀ ਏ ਬੋਤ ਹੀ ਜ਼ਾਦਾ।
ਤੇਵੀ ਉੱਧਰ ਵੀ ਟੂਰਿਸਟ ਬੋਤ ਹੁੰਦਾ ਏ ਬਜ਼ਾਰਾਂ ਦੇ ਵਿੱਚ ਇੰਨਾ ਰਸ਼ ਐ। ਤਾਨੂੰ ਜਗ੍ਹਾ-ਜਗ੍ਹਾ ਤੇ ਇੰਨਾ-ਇੰਨੀ ਟਰੈਫਿਕ ਮਿਲੇਗੀ ਨਾ ਕੋਈ ਹੱਦ ਨੀ।
ਹਾਂ, ਬੋਤ ਟੈਫਿਕ ਮਿਲੇਗਾ ਓਥੇ।
ਹਾਂਜੀ ਹੋਰ ਦੱਸੋ?
ਹੋਰ ਤੁਆਨੂੰ ਕਲੀਬਿੰਗ ਵਗੈਰਾ ਕਰਨੀ ਹੈਗੀ ਪਸੰਦ ਜਿਵੇਂ ਟ੍ਰੈਵਲਿੰਗ ਵਗੈਰਾ ਕਰ ਲਿੱਤੀ।
ਟ੍ਰੈਵਿੰਗ ਲਿੰਗ ਵਗੈਰਾ ਤੇ ਕਰ ਵੀ ਲਈ ਦੀ ਏ ਨਈ ਵੀ ਕਰੀ ਦੀ। ਮੌਸਮ ਵੇਖ ਕੇ ਏ ਜੇ ਮੌਸਮ ਵਧੀਆ ਹੋਏ ਤੇ ਫੇਰ ਨਿਕਲ ਜਾਈ ਦਾ ਹਾਂ।
ਪਾੜਾ ਪੂੜ ਤੇ ਕਰਨਾ ਹੈਗਾ ਪਸੰਦ?
ਹਾਂਜੀ ਪਸੰਦ ਤੇ ਹੈਗਾ ਪਰ ਮੈਂ ਹਜੇ ਤੱਕ ਪਾੜਾਂ ਚ ਗਈ ਨੀ ਐ। ਹਾਂਜੀ, ਹਜੇ ਤੱਕ ਤੇ ਗਈ ਨੀ। ਨਾ ਜੀ ਪਾੜਾਂ ਚ ਨਾ ਜੀ ਨਾ।
ਮਤਲਬ ਕਿ ਜਿਵੇਂ ਵੈਸ਼ਨੋ ਦੇਵੀ ਵੀ ਨੀ ਗੇ ਅੱਜ ਤੱਕ?
ਵੈਸ਼ਨੋ ਦੇਵੀ ਮੈਂ ਗਈ ਆ ਜਦੋਂ ਮੈਂ ਢਾਈ ਸਾਲ ਦੀ ਸੀ ਨਾ ਉਦੋ ਦੀ ਮੈਂ ਵੈਸ਼ਨੋ ਮਾਤਾ ਗਈ ਹੋਈਆਂ, ਹਜੇ ਤੱਕ ਨੀ ਗਈ। ਕੇ ਮਤਲਬ ਮੈਨੂੰ ਹੋਸ਼ ਵੀ ਨੀ ਹੈ ਕਿ ਜਦੋਂ ਮੈਂ ਗਈ ਸੀ। ਹਾਂਜੀ ਉ ਵੀ ਮੇਰੇ ਪੇਰੈਂਟਸ ਦੱਸਦੇ ਨੇ ਪੇਰੈਂਟਸ ਦੱਸਦੇ ਨੇ ਬਈ ਹਾਂ ਬਈ ਜਦੋਂ ਤੂੰ ਛੋਟੀ ਸੀ ਨਾ ਉਦੋਂ ਤੈਨੂੰ ਲੈ ਕੇ ਗਏ ਸੀ ਉੱਥੇ ਆਪਾਂ ਮਾਤਾ 'ਤੇ ਉਸ ਤੋਂ ਬਾਦ ਨੀ ਗਈ।
ਅੱਛਾ-ਅੱਛਾ। ਉਸ ਤੋਂ ਬਾਦ ਨੀ ਗਏ।
ਢਾਈ ਸਾਲ ਦੀ ਸੀ ਨਾ ਮੇਰੇ ਜੰਮੂ ਮੇਰੇ ਭੂਆ ਜੀ ਰੇਂਦੇ ਨੇ‌। ਮੈਂ ਢਾਈ ਸਾਲ ਦੀ ਹੀ ਉਹਨਾਂ ਦਾ ਘਰ ਵੇਖਿਆ ਹੋਇਐ ਤੇ ਮੈਂ ਤੇਈ ਸਾਲਾਂ ਦੀ ਉਮਰ ਤੱਕ ਉਹਨਾਂ ਦੇ ਘਰ ਨੀ ਗਈ ਸੀ ਕਈ ਸਾਲਾਂ ਦੇ ਵਿੱਚ ਜਦੋਂ ਮੈਂ ਢਾਈ ਸਾਲ ਦੀ ਸੀ ਨਾ ਉਦੋਂ ਮੈਂ ਉਹਨਾਂ ਦਾ ਘਰ ਵੇਖ ਕੇ ਆਈਆਂ ਹੋਈਆਂ।
ਹੁਣ ਫਰਵਰੀ ਦੇ ਮਹੀਨੇ ਉਹਨਾਂ ਦਾ ਘਰ ਭੰਡਾਰਾ ਹੁੰਦਾ ਤੇ ਫੇਰ ਅਸੀਂ ਉਹਨਾਂ ਦੇ ਘਰ ਗਏ ਦੇ ਸੀ। ਮੈਂ ਫਸਟ ਟਾਈਮ ਉਹਨਾਂ ਦਾ ਘਰ ਆਪਣੀ ਹੋਸ਼ ਵਿੱਚ ਵੇਖਿਐ।
ਅੱਛਾ-ਅੱਛਾ।
ਉਹ ਇੱਕ ਸਾਈਡ ਪੈ ਜਾਂਦੀ ਐ ਨਾ ਉਹਦੇ ਕਰਕੇ ਸਾਡਾ ਉੱਧਰ ਜਾਣ ਦਾ ਕੋਈ ਰਸਤਾ
ਹਾਂਜੀ‌। ਹਾਂ, ਹੋਰ ਦੱਸੋ ਜੰਬੀ ਬੰਜੀ ਜੰਪੀ ਵਾਰਾ ਕਦੀ ਕੀਤੀ ਏ।
ਜੀ ਬੰਜੀ ਜੰਪਿੰਗ ਵਗੈਰਾ ਕੁਛ ਨੀ ਕੀਤੀ। ਜੀ ਅਸੀਂ ਰਿਸ਼ੀਕੇਸ਼ ਵੀ ਘੁੰਮ ਕੇ ਆਏ ਆ ਪਰ ਇਹ ਚੀਜ਼ਾਂ ਉਤੋਂ ਬੜੀ ਪਿੱਛੇ ਆਂ ਮੈਂ। ਇਸ ਵਾਰ ਅਸੀਂ ਗਏ ਸੀ ਤੇ ਐ ਸਗੋਂ ਮਗਰ ਪੈ ਗਏ ਕਿ ਚਲੋ ਰਾਫਟਿੰਗ ਕਰਦੇ ਆ। ਮੈਂ ਕਿਹਾ ਬਿਲਕੁਲ ਨਹੀਂ। ਪਾਣੀ ਇੰਨੀਆਂ ਤੇਜ਼ ਸੀ ਮੈਂ ਕੇਆ ਮੈਂ ਤੇ ਬਿਲਕੁਲ ਨਈ ਕਰ ਸਕਦੀ। ਮੈਨੂੰ ਤਾਂ ਦੂਸਰਿਆਂ ਨੂੰ ਵੇ ਵੇਖ ਕੇ ਕੁਛ ਹੁੰਦਾ ਪਿਆ ਸੀ।
ਓ ਉੱਥੇ ਨਾ ਅੰਦਰ ਜੇਹੜਾ ਹੈਗਾ ਨਾ ਪਾਣੀ ਬਹੁਤ
ਬਸ ਜਿਨ੍ਹਾਂ ਦਾ ਸ਼ੌਕ ਹੈਗਾ ਨਾ ਉਹ ਕਰਦੇ ਨੇ।
ਹਾਂ ਉਹ ਕਰਦੇ ਹਾਂ, ਇਹ ਹਾਂ ਪੁਲਿ ਸੇਫ ਨਾਲ ਕਰਦੇ ਨੇ।
ਸੇਫਟੀ ਹਾਂ ਉਹਨਾਂ ਨੇ ਜੈਕਟ ਵਗੈਰਾ ਦਿੱਤੀ ਹੁੰਦੀ ਐ ਵੈਸੇ ਤਾਂ ਕੋਈ ਦਿੱਕਤ ਨਹੀਂ ਹੁੰਦੀ ਬਿਲਕੁਲ ਪਰ ਚਲੋ। ਅਅ ਪ ਡਰ ਤੇ ਹੁੰਦਾ ਈ ਐ ਬਾਕੀ ਜਿਹੜੇ ਮੁੰਡੇ ਵਗੈਰਾ ਮੁੰਡੇ-ਮੁੰਡੇ ਇਕੱਠੇ ਹੋ ਕੇ ਜਾਂਦੇ ਨੇ ਓ ਤੇ ਕਰ ਲੈਂਦੇ ਨੇ।
ਹਾਂ। ਗਿਆ ਸੀ ਮੈਂ ਵੀ ਇੱਕ ਵਾਰੀ। ਗਿਆ ਸੀ ਪਿਛਲੇ ਸਾਲ ਗਿਆ ਸੀ। ਮੈਂ ਕਹਿੰਨਾ ਉੱਥੇ ਇਨਾ ਗਹਿਰਾ ਮਤਲਬ ਜਿ-ਜਿੰਨੇ ਮਰਜ਼ੀ ਡੂੰਘਾ ਜਾਓ।
ਹਾਂਜੀ।
ਮਤਲਬ ਨਾ ਅਸੀਂ ਗਏ ਸੀ ਸਾਰੇ ਯਾਰ-ਦੋਸਤ ਇਕੱਠੇ ਹੋ ਕੇ ਕਰਾਫਟਿੰਗ ਵਗੈਰਾ ਕਰਨ ਲਈ ਕਰਨ ਲਈ ਤੇ ਉਹਨਾਂ ਨੇ ਸਾਨੂੰ ਜਾਕੇ ਚੱਕੜ ਵਗੈਰਾ ਪਾਏ ਜਿਹੜੇ ਹੁੰਦੇ ਨਾ ਗੋਲ-ਗੋਲੇ ਜੇ। ਉਹ ਟਾਇਰ ਰੱਖੇ ਹੁੰਦੇ ਨੇ ਓ ਹਾਂ ਫਿਰ-ਫਿਰ ਉਹਨਾਂ ਨੂੰ ਫੜ ਕੇ ਅਸੀਂ ਪਾਣੀ ਚ ਜਦੋਂ ਉਤਰੇ ਉਹ ਇੰਨਾ ਗਹਿਰਾ ਸੀ ਅੰਦਾਜ਼ਾ ਨਈ ਲਾ ਸਕਦੇ ਤੁਸੀਂ।
ਬਸ ਹੁਣ ਥੋੜ੍ਹਾ ਟਾਈਮ ਈ ਰਾਫਟਿੰਗ ਐ। ਹੁਣ ਅੱਗੋਂ ਬੰਦ ਹੋ ਜਾਣੀ ਐ ਰਾਫਟਿੰਗ ਤੇ।
ਕਿਉਂ?
ਬਸ ਇਹ ਆਪਣਾ ਹੁਣ ਜਦੋਂ ਬਰਸਾਤਾਂ ਸ਼ੁਰੂ ਹੋਣੀਆਂ ਫਿਰ ਇਹਨਾਂ ਨੇ ਰਾਫਟਿੰਗ ਬੰਦ ਕਰ ਦੇਨੀ ਹੁੰਦੀ ਐ। ਉੱਥੇ ਪਾਣੀ ਵਗੈਰਾ ਦਾ ਦਿੱਕਤ ਹਾਂ ਪਾਣੀ ਦੀ ਰਫਤਾਰ ਜਿਹੜੀ ਨਾ ਬਹੁਤ ਜ਼ਿਆਦਾ ਤੇਜ਼ ਹੋ ਦੀ ਹੈ ਫਿਰ ਉਹ ਰਾਫਟਿੰਗ ਬੰਦ ਕਰ ਦਿੰਦੇ ਆ ਹਾਂਜੀ
ਖਤਰਾ ਹੁੰ ਦਾ ਨਾ ਇਸ ਟਾਈਮ ਪਾਣੀ ਦਾ ਬਹਾਵ ਜੇੜਾ ਹੁੰਦਾ ਸਹੀ ਹੁੰਦਾ ਬਿਲਕੁਲ
ਪਾਣੀ ਅਸੀਂ ਲਾਸਟ ਟਾਈਮ ਗਏ ਹਾਂ ਜਿਹੜਾ ਉੱਧਰ ਗੰਗਾ ਹੈਗੀ ਨਾ ਉਹਦਾ ਪਾਣੀ ਇੰਨਾ ਠੰਡਾ ਤੇ ਇੰਨਾ ਬਾਹਰ ਤੱਕ ਆਏ ਦਾ ਸੀ ਨਾ ਤੇ ਪੁੱਛੋ ਕੁਛ ਨਾ ਇਸ ਵਾਰ ਤੇ ਸੋਕਾ ਹੀ ਪਿਆ ਸੀ ਜਦੋਂ ਗਏ ਸੀ ਅਸੀਂ
ਅੱਛਾ, ਅੱਛਾ
ਹਾਂਜੀ
ਕਦੋਂ ਗਏ ਸੀ
ਹੋ ਗਿਆ ਮੇਰੇ ਹਿਸਾਬ ਨਾਲ ਦੋ ਕੇ ਮਹੀਨੇ ਹੋ ਗਏ ਨੇ ਅਸੀਂ ਬਿਲਕੁਲ ਸੁੱਕਿਆ ਪਿਆ ਸੀ ਪਾਣੀ ਤੇ ਅਸੀਂ ਪਿਛਲੇ ਸਾਲ ਜਦੋਂ ਗਏ ਹਾਂ ਉਦੋਂ ਤੇ ਬਰਸਾਤਾਂ ਵਿੱਚ ਗਏ ਹਾਂ ਉਦੋਂ ਤੇ ਪਾਣੀ ਪੂਰਾ ਉੱਪਰ ਤੱਕ ਜਿਹੜੀ ਮੂਰਤੀ ਬਣੀ ਹੋਈ ਹੈ ਨਾ ਪੂਰੀ ਉੱਪਰ ਤੱਕ ਡੁੱਬੀ ਹੋਈ ਸੀ ਹਾਂਜੀ, ਹਾਂਜੀ
ਅੱਛਾ, ਅੱਛਾ
ਚਲੋ ਠੀਕ ਹੈ ਓਕੇ ਜੀ ਓਕੇ ਜੀ ਸਤਿ ਸ਼੍ਰੀ ਅਕਾਲ ਜੀ